ਸ਼ਸ਼ਰੀ ਕਾਲ ਜੀ। ਹੋਰ ਕਿਦਾਂ?
ਵਧੀਆ। ਤੁਸੀਂ ਸੁਣਾਓ? ਬਸ ਬੈਠੇ ਸੀ।
ਕੀ ਕਰਦੇ ਪਏ ਓ?
ਬਸ ਬੈਠੇ ਸੀ।
ਹੋਰ ਰਾਤ, ਨਾਸ਼ਤਾ ਰਾਤ ਦਾ ਖਾਣਾ ਹੋ ਗਿਆ?
ਹਾਂਜੀ- ਹਾਂਜੀ। ਅਸੀਂ ਤੇ ਅੱਠ ਵਜੇ ਤੋਂ ਪੈਲੇ ਹੀ ਖਾ ਲੈਣੇ ਆ। ਡੋਕਟਰ ਵੀ ਕਹਿੰਦੇ ਨੇ ਨਾ, ਅੱਠ ਵਜੇ ਤੋਂ ਪਹਿਲੇ ਹੀ ਖਾ ਲਿਆ ਕਰੋ। ਹਾਂਜੀ, ਫੇਰ ਡਾਇਜੈਸਟ ਚੁਬੋਨ ਨੂੰ ਹੋਣ ਨੂੰ ਵੀ ਟਾਈਮ ਚਾਹੀਦਾ ਹੁੰਦਾ ਨਾ। ਐਸ ਕਰਕੇ ਆਪਾਂ ਪਹਿਲੇ ਹੀ ਖਾ ਲੈਣੇ ਆਂ।
ਅਸੀਂ ਵੀ ਪੈਲੇ ਹੀ ਖਾ ਲੈਂਦੇ ਨੇ। ਬੱਚਿਆਂ ਨੇ ਸਕੂਲ ਜਾਣਾ ਹੁੰਦਾ ਨਾ। ਉਹ ਸੌਂਦੇ ਕਿੱਥੇ ਨੇ ਫੇਰ ਜਲਦੀ ਤੇ, ਇਹਨਾਂ ਕਰਕੇ ਅਸੀਂ ਵੀ ਜਲਦੀ ਰੋਟੀ ਖਾ ਲੈਣੇ ਆਂ।
ਅੱਛਾ, ਕੀ ਬਣਾਇਆ ਸੀ ਅੱਜ?
ਅੱਜ ਤੇ ਅਸੀਂ ਓ ਬਣਾਏ ਸੀ, ਪਾਲਕ ਪਨੀਰ ਬਣਾਏ ਸੀ, ਤੇ ਨਾਲ, ਫੁਲਕੇ ਭਾਰੇ ਸੀ।
ਅੱਛਾ- ਅੱਛਾ-ਅੱਛਾ
ਹਾਂਜੀ
ਵਧੀਆ ਅਸੀਂ ਤੇ ਰਾਤੀ ਨਾ ਲਾਈਟ ਖਾਣਾ ਖਾਣੇ ਆਂ। ਅਸੀ ਤੇ ਮੂੰਗੀ ਦੀ ਦਾਲ ਬਣਾਈ ਸੀ ਅੱਜ। ਸਾਡੇ ਘਰ ਚਾਵਲ ਖਾਂਦੇ ਨੇ, ਦਾਲ ਨਾਲ। ਮੂੰਗੀ ਦੀ ਦਾਲ ਤੇ ਚਾਵਲ ਬਣਾਏ ਅਸੀਂ।
ਅਸੀਂ ਨੀ ਖਾਂਦੇ ਰਾਤ ਵੇਲੇ ਚਾਵਲ। ਉਹ ਕਹਿੰਦੇ ਨੇ ਨਾ ਰਾਤ ਨੂੰ ਚਾਵਲ ਖਾ ਕੇ ਸੌਂਦੇ ਨੀ ਹੈਗੇ।
ਅੱਛਾ ਨਹੀਂ ਅਸੀਂ ਫੇਰ ਜਲਦੀ ਖਾ ਲੈਣੇ ਆਂ। ਅਸੀਂ ਫਿਰ ਜਲਦੀ ਖਾ ਲੈਣੇ ਨਾ, ਫਿਰ ਇੱਕ ਦੋ-ਤਿੰਨ ਘੰਟੇ ਇਧਰ ਉਧਦੇ ਘੁੰਮਦੇ ਰਹਿੰਦੇ ਨੇ। ਗਿਆਰਾਂ ਵ ਤੱਕ ਜਾ ਕੇ ਸੋਣੇ ਆਂ, ਤੇ ਤਾਂ ਕਰਕੇ ਆਪਾਂ ਖਾ ਲੈਣੇ ਆਂ, ਸ਼ਾਮੀ ਰਾਤੀ ਵੀ।
ਸਹੀ ਗੱਲ ਹੈਗੀ ਐ ਤੇ। ਤੇ, ਪੂਰਾ ਦਿਨ ਕੀ ਕਰਦੇ ਹੋ ਫੇਰ ਤੁਸੀ?
ਮੈਂ ਤੁਹਾਡਾ ਸਟੇਟਸ ਵੇਖਿਆ ਸੀ। ਤੁਸੀਂ ਵਰਿੰਦਾਵਨ ਗਏ ਸੀ ਘੁੰਮਨ?
ਹਾਂਜੀ ਮੈਂ ਗਈ ਸੀ। ਉਹ ਪਿਛਲੇ ਹਫਤੇ ਹੀ ਗਈ ਸੀ ਹਲੇ।
ਅੱਛਾ ਕਿੱਥੇ ਵੀ ਗਏ ਸੀ ਭੈਣ ਜੀ। ਬਾਏ ਕਾਰ ਗਏ ਸੀ, ਬਾਏ ਟ੍ਰੇਨ ਗਏ ਸੀ?
ਅਸੀਂ ਤੇ, ਟ੍ਰੇਨ ਤੇ ਗਏ ਸੀ। ਕਿਉ‌ਕਿ ਉੱਥੇ, ਆਹ ਹੁੰਦਾ ਨਾ ਕਿ ਜਿਵੇਂ ਅਸੀਂ ਜਾਈਏ ਤੇ ਉੱਥੇ ਆਪਣੀ ਗੱਡੀਆਂ ਖੜੀ ਕਰਕੇ ਅਸੀ, ਸਾਨੂੰ ਅੱਗੇ ਉਟੋ ਹੀ ਲੈਣੇ ਪੈਂਦੇ ਨੇ।
ਹਾਂਜੀ ਹਾਂਜੀ। ਉੱਥੇ ਤੇ ਓਟੋ ਹੀ ਲੈਣੇ ਪੈਂਦੇ ਨੇ।
ਤੇ ਐਸ ਕਰਕੇ ਅਸੀਂ ਤੇ ਗੱਡੀ ਤੇ ਹੀ ਗਏ ਸੀ ਫਿਰ।
ਅੱਛਾ, ਮੈਂ ਵੀ ਸੁਣਿਆ ਉਧਰ ਬਾਰੇ। ਹਾਂ ਐਹ ਤੇ ਹੈ, ਕਿਉਂਕਿ ਗੱਡੀ ਤੇ ਜਾਓ ਅਪ, ਤੇ ਤੇਲ ਹੀ ਬੜਾ ਲੱਗ ਜਾਂਦਾ ਐ ਤੇ ਗੱਡੀ ਤੇ ਪੈਸੇ ਬਹੁਤ ਲੱਗਦੇ ਨੇ। ਆਪਣੀ ਲੈਕੇ ਜਾਓ ਤੇ ਉਹਦੇ ਤੇਲ ਤੇ ਵੀ ਓਨੇ ਹੀ ਪੈਸੇ ਲੱਗ ਜਾਂਦੇ ਨੇ।
ਹੋਰ ਕੀ।
ਹੋਰ ਤੋ, ਕਿੰਨਾ ਕੁ ਦੂਰ ਇੱਧਰੋ, ਕਿੰਨੀ ਟਿਕਟ ਲੱਗੀ ਤੁਹਾਡੀ?
ਮੇਰੀ ਤੇ ਲੱਗੀ ਸੀ, ਸਾਢੇ ਤਿੰਨ ਸੌ, ਚਾਰ ਸੌ ਦੇ ਕਰੀਬ ਲੱਗੀ ਸੀ।
ਅੱਛਾ, ਮਤਲਬ ਜਾਦਾ ਹੀ ਦੂਰ ਹੈਗਾ ਨਾ ਰਸਤਾ।
ਓ ਤੇ ਹੈਗਾ, ਦੂਰ ਤੇ ਹੈਗਾ ਬੜਾ
ਕਿੰਨਾ ਟੈਮ ਲੱਗ ਗਿਆ ਸੀ, ਤੁਹਾਨੂੰ
ਟੈਮ ਸਾਨੂੰ, ਚਾਰ-ਪੰਜ, ਪੰਜ-ਛੇ ਘੰਟੇ ਆਰਾਮ ਨਾਲ ਲੱਗ ਗੇ ਸੀ।
ਅੱਛਾ ਮਤਲਬ ਦੂਰ ਈ ਹੈਗਾ ਫੇਰ ਤੁਸੀਂ ਕੇੜੇ ਟੈਮ ਗਏ ਸੀ, ਰਾਤ ਦੇ ਟੈਮ ਗਏ ਸੀ, ਦੁਪੈਰ ਦੇ ਟੈਮ ਗਏ ਸੀ?
ਅਸੀਂ ਤੇ ਸਵੇਰੇ-ਸਵੇਰੇ ਨਿਕਲੇ ਸੀ, ਦੁਪੈਰ ਨੂੰ ਤੇ ਪੌਚ ਗਏ ਸੀ। ਐਂ ਹੁੰਦਾ ਨਾ ਸਵੇਰੇ-ਸਵੇਰੇ ਓਥੇ ਭੀੜ ਕੋਈ ਨੀ ਹੁੰਦੀ ਤੇ ਅਸ ਤੀ, ਜੇ ਦੁਪੈਰ ਤੇ ਸ਼ਾਮ ਨੂੰ ਜਾਈਏ ਤੇ ਓਥੇ ਤੇ ਭੀੜ ਈ ਵੜੀ ਹੁੰਦੀ ਏ।
ਹਾਂਜੀ ਏ ਤੇ ਐ।
ਤੇ ਅਸੀਂ ਸਵੇਰੇ-ਸਵੇਰੇ, ਅੰਮ੍ਰਤ ਵੇਲੇ ਨਿਕਲ ਗਏ, ਤੇ ਅਸੀਂ ਟੈਮ ਨਾਲ ਪਹੁੰਚ ਗੇ ਪਹੁੰਚ ਕੇ ਅਸੀਂ ਓਥੇ ਕਮਰਾ ਲੀਤਾ ਸੀ। ਤੇ ਸਾਰੇ ਓਥੇ ਥੋੜੀ ਦੇਰ ਫਰੈਸ਼-ਫਰੁਸ਼ ਹੋਏ ਤੇ ਅਸੀਂ ਓਥੇ ਪ੍ਰੇਮ ਮੰ ਦਰ ਵਿਚ ਗਏ ਸੀ, ਤੇ ਅਸੀਂ ਅਗਲੇ ਦਿਨ ਓ ਹੈਗਾ ਨੀ ਓਥੇ ਲਾਡਲੀ
ਕੀ?
ਲਾਡਲੀ ਵਾਲਾ ਮੰਦਿਰ ਹੈਗਾ ਮੈਂ ਨਾਮ ਭੁੱਲ ਗੀਆ ਬਰਸਾਨਾ ਲਾਡਲੀ ਐ ਜ
ਹਾਂਜੀ-ਹਾਂਜੀ ਬਰਸਾਨਾ, ਬਰਸਾਨਾ ਦਾ ਨਾਮ ਮੈਂ ਵੀ ਬੌ ਸ ਸੁਣੇਆ, ਮੈਂ ਕਦੇ ਗਈ ਨੀ ਆ, ਮੈਂ ਕੇਆ ਚਲੋ ਭੈਜੀ ਦਾ ਸਟੇਟਸ ਵੇਖੇਆ, ਐਨਾਂ ਕੋਲ ਪੁੱਛਦੀ ਆਂ ਕਿਵੇਂ ਗਏ ਸੀ।
ਹਾਂ-ਹਾਂ ਓ ਤੇ ਬੜਾ ਚੰਗਾ ਹੈਗੈ, ਓਥੇ ਅ ਜਾ ਕੇ ਐਂਝ ਲੱਗਦਾ ਐ ਅਸੀ ਕੋਨ ਵਿਚ ਬੈਠੇ ਹੋਏ, ਆ ਬਾਰ ਨਿਕਲਣ ਨੂੰ ਵੀ ਜੀਅ ਨੀ ਕਰਦਾ ਪੇਆ ਸੀ ਓਥੇ।
ਹਾਂਜੀ ਐ ਤੇ ਹੈ, ਮੈਂ ਵੀ ਮੈਂ ਨਾ ਯੂਟਿਊਬ ਤੇ ਵੇਖਦੀ ਰੈਂਨੀ ਆਂ। ਯੂਟਿਊਬ ਤੇ ਇੰਸਟਾਗ੍ਰਾਮ ਤੇ ਅੱਜ-ਕੱਲ ਰੀਲਾਂ ਪਾਂਦੇ ਨੇ, ਨਾ ਸਾਰੇ ਜੋ ਵੀ ਜਾਂਦਾ ਫੋਟੋਆਂ ਪਾਂਦੇ ਨੇ।
ਹੋਰ ਕੀ।
ਮੈਂ ਓਦੇ ਤੇ ਈ ਵੇਖਦੀ ਰੈਂਨੀ ਆ।
ਓਥੇ ਤੇ ਅੰਦਰ ਫੋਟੋਆਂ ਨੀ ਖਿੱਚਣ ਦਿੰਦੇ, ਫੋਨ ਕੈਂ ਦੇ ਨੇ ਬਾਰੋਂ ਜੇ ਕਿਸੇ ਨੇ ਚੱਕ, ਫੋਨ ਓਥੇ ਸਾਮਨੇ ਵੀ ਕੱਢ ਲਿਤਾ ਓਦੇ ਹੱਥੋਂ ਈ ਓਦਾ ਫੋਨ ਖੋ ਲੈਂਦੇ ਨੇ।
ਨਈ ਵਦੀਆ ਆ ਗੱਲ ਏ, ਫੋਨ ਵੈਸੇ ਮੰਦਰ ਚ ਕੀ ਕੰਮ ਏ ਫੋਨ ਦਾ।
ਜੇ ਤੁਸੀਂ ਓਥੇ ਜਾ ਰਏ ਹੋ ਤੇ ਕੇਉਈ ਕਰਨੀਆਂ ਹੈਗੀਆਂ ਨੇ।
ਹਾਂ ਤੁਸੀਂ ਰਾਮ ਨਾਲ ਬੈਠੋ ਮੱਥਾ ਟੇਕੋ।
ਐ ਤੇ ਗੱਲ ਹੈਗੀ ਏ।
ਹਾਂਜੀ। ਹੋਰ ਤੁਸੀਂ ਹੁਣ ਕਦੋਂ ਜਾਓਗੇ, ਜਦੋਂ ਜਾਓਗੇ ਮੈਨੂੰ ਵੀ ਨਾਲ ਲੈ ਜਾਨਾ।
ਹਾਂ ਹੁਣ ਤੇ, ਜਿਵੇਂ ਹੁੰਦੇ ਨੀ ਆ ਸੁਸਾਇਟੀ ਵਾਲੇ ਲੋਕੀ ਸਾਰੇ
ਹਾਂਜੀ।
ਏ, ਓ ਜੇੜੀ ਬਾ, ਇਕ ਬੱਸ ਨੀ ਜਾਂਦੀ ਐਥੇ ਜਿਵੇਂ ਓ ਟਰੈਵਲਸ ਵਾਲੀ ਬੱਸ
ਹਾਂਜੀ-ਹਾਂਜੀ।
ਤੇ ਓ ਪੱਚੀ-ਪੱਚੀ ਸੋ ਰੁਪਏ ਲੈਂਦੇ ਨੇ, ਤਿੰਨੋ ਟੈਮ ਦਾ ਖਾਨਾ ਲੋਕੀ, ਐਂਝ ਜਾਂਦੇ ਨੇ ਜਿਵੇਂ ਪੂਰਾ ਪਰਿਵਾਰ ਚੱਲੇਆ ਓਥੇ ਬੜਾ ਮਜ਼ਾ ਆਂਦੈ। ਮੈਂ ਐ ਐਨਾਂ ਦੇ ਨਾਲ ਈ ਅੰਮ੍ਰ ਅੰਮਰਸਰ ਗਈ ਹੋਈ ਆਂ।
ਅੱਛਾ।
ਤੇ ਕੀ ਨਾਮ ਐ ਓਥੇ ਐਡੇ ਚੰਗੇ ਸ਼ਬਦ-ਸ਼ੁਬਦ ਗਾ ਕੇ ਜਾਂਦੇ ਨੇ ਐਵੇਂ ਲੱਗਦਾ ਸੀ, ਆਪਣੇ ਪਰਿਵਾਰ ਦੇ ਨਾਲ ਚੱਲੇ ਆ।
ਵਦੀਆ ਗੱਲ ਐ ਤੇ।
ਸਾਰੇ ਲੋਕੀ ਚੰਗੇ ਹੁੰਦੇ ਨੇ, ਮ ਪਤਾ ਈ ਨੀ ਲੱਗਦਾ ਟੈਮ ਕਿਥੇ ਝਾ ਲੱਗ ਜਾਂਦੈ।
ਹਾਂਜੀ। ਮੈਂ ਵੀ ਚੱਲਾਂਗੀ। ਫੇਰ ਐਤਕੀਂ ਤੁਹਾਡੇ ਨਾਲ।
ਠੀਕ ਜਾਏਗੀ ਤੇ ਮੈਂ ਤੁਹਾਨੂੰ ਦੱਸ ਦਾਂਗੀ। ਇੱਥੇ ਨਾ ਇੰਝ ਹੁੰਦਾ ਐ ਕਿ ਥੋੜੇ ਟਾਈਮ ਪਹਿਲੇ ਦੱਸ ਦਿੰਦੇ ਨੇ ਐਹ ਤੇ ਫੇਰ ਲੋਕੀ ਜਲ ਜਲਦੀ-ਜਲਦੀ ਬੁਕਿੰਗ ਕਰਾ ਲੈਂਦੇ ਨੇ। ਲਾਸਟ ਵਿੱਚ ਬੱਚਦਾ ਕੁੱਛ ਨੀ ਐ। ਤੇ ਮੈਂ ਤੁਹਾਨੂੰ ਪਹਿਲੇ ਈ ਦੱਸ ਦਾਂਗੀ। ਫੇਰ ਅਸੀਂ ਸਾਰੇ ਸਲਾਹ ਕਰਕੇ ਚੱਲਾਂਗੇ। ਐਡੇ ਟੈਂਮ ਤੱਕ ਅਸੀਂ ਕਿੱਥੇ ਗਏ ਈ ਕਿੱਥੇ ਆ। ਹੁਣ ਚੱਲਾਂਗੇ ਮ- ਜ਼ਾ ਵੀ ਆਏਗਾ। ਘੁੰਮ ਵੀ ਆਵਾਂਗੇ। ਦਰਸ਼ਨ ਵੀ ਕਰ ਆਵਾਂਗੇ ਨਾਲ।
ਹਾਂ, ਨਹੀਂ ਵਿੱਚ, ਸਾਲ 'ਚ ਦੋ ਵਾਰ ਤੇ ਜਾਣਾ ਈ ਚਾਹੀਦਾ। ਛੇ ਮਹੀਨੇ 'ਚ ਇੱਕ ਵਾਰ ਤੇ ਕਿਤੇ ਤੁਸੀਂ ਘੁੰਮਣ ਜਾਓ ਈ।
ਇਹ ਤੇ ਹੈਗੇ। ਜਿਵੇਂ ਬੱਚੀਆਂ ਦੀ ਛੁੱਟੀਆਂ ਹੋਏ ਗੀਂ ਤੇ ਅਸੀਂ ਜਾਇਆ ਕਰਾਂਗੇ ਫਿਰ। ਤਾਂ ਈ ਨਿਕਲਣ ਹੁੰਦਾ ਘਰੋਂ। ਉਂਝ ਤੇ ਹੁੰਦਾ ਨੀ ਐ।
ਨਾ-ਨਾ ਤੇ ਨਾਲ ਪੱਚੀ ਸੌ ਕਰਾਇਆ ਵੀ ਠੀਕ ਹੈਗਾ। ਫਿਰ ਰੋਟ ਰੋਟੀ-ਪਾਣੀ ਸਾਰਾ ਰਹਿਣ ਨਾਲ ਦੇ ਰਹੇ ਨੇ।
ਦਿੰਦੇ ਨੇ ਰੋਟੀ, ਉੱਥੇ ਫਸਟ-ਕਲਾਸ ਹੁੰਦੀ ਏ।
ਵਧੀਆ ਐ। ਕਿੰਨੇ ਦਿਨ ਰਹਿੰਦੇ ਨੇ ਉੱਥੇ। ਬ ਜਿਹੜੀ ਬੱਸ ਕਹਿ ਰਹੇ ਹੋ ਤੁਸੀਂ ਜਾਂਦੀ ਏ।
ਉਹ ਐ, ਉਹ ਐ ਵੀ ਹੁੰਦਾ ਕਿ ਦੋ ਦਿਨ ਉੱਥੇ ਰਾਤ ਲਗਾਉਂਦੇ ਨੇ ਤੇ ਅਗਲੇ, ਜਿਵੇਂ ਏਥੋਂ ਨਿਕਲਦੇ ਨੇ ਸ਼ਾਮ ਨੂੰ।
ਅੱਛਾ।
ਤੇ ਜਿਹੜੇ ਸ਼ਾਮ ਨੂੰ ਨਿਕਲਦੇ ਨੇ। ਉਹ ਵਾਲਾ ਪੂਰਾ ਦਿਨ ਹੋ ਗਿਆ। ਅਗਲੇ ਵਾਲਾ ਤੋਂ ਉਸਤੋਂ ਅਗਲੇ ਵਾਲੇ ਦਿਨ ਦੀ, ਸਵੇਰੇ-ਸਵੇਰੇ ਵਾਪਸੀ ਹੋ ਜਾਂਦੀ ਐ, ਦੁਪਹਿਰ ਦੀ।
ਅੱਛਾ-ਅੱਛਾ। ਮਤਲਬ ਦੋ ਦਿਨ ਈ ਹੋਗੇ ਬਸ।
ਹਾਂਜੀ-ਹਾਂਜੀ।
ਚੱਲੋ ਠੀਕ ਐ। ਇਨਾਂ ਵੀ ਠੀਕ ਏ। ਬੰਦਾ ਘੁਮਾ, ਘੁੰਮ-ਘੁੰਮ ਕੇ ਤੇ ਆ ਰਿਹਾ ਏ ਨਾ। ਜੇ ਬੰਦਾ ਆਪਣਾ ਕੱਲਾ-ਕੱਲਾ ਕਰ ਚੱਲਾ ਏ, ਫੇਰ ਤੇ ਜ਼ਿਆਦਾ ਬਣਦੇ ਨੇ ਪੈਸੇ।
ਐਹ ਤੇ ਗੱਲ ਹੈਗੀ। ਫੇਰ ਤੇ ਬੜੇ ਈ ਜ਼ਿਆਦਾ ਲੱਗਦੇ ਨੇ।
ਹਾਂ, ਆਪਣੀ ਜੇਬ, ਆਪਣੀ ਜੇਬ ਵੇਖ ਕੇ ਜਾਣਾ ਪੈਂਦਾ।
ਹੋਰ ਕੀ ਨਾਲ ਬੱਚੇ ਵੀ ਹੁੰਦੇ ਨੇ। ਐ ਹੁੰਦਾ ਨਾ ਅਸੀਂ ਪੂਰੇ ਸਹੀ ਸਲਾਮਤ ਪਹੁੰਚ ਜਾਂਨੇ ਆ। ਉੱਥੇ ਗੱਡੀਆਂ ਦਾ ਤਾਂ ਪਤਾ ਨੀ ਹੈਗਾ। ਇੱਥੇ ਕੋਈ ਹੱਥ ਇੱਚ ਦੋ ਮਿੰਟ ਫ਼ੋਨ ਲਵੇ ਤੋਂ ਆਂਈ ਪਿੱਛੋਂ ਕੋਈ ਖਿੱਚ ਕੇ ਲੈ ਜਾਂਦਾ ਇੱਥੇ। ਇੱਥੇ ਗੱਡੀਆਂ 'ਚ ਨਾ ਗੰਦ ਦ ਵੀ ਹੁੰਦਾ। ਐਸ ਕਰਕੇ ਥੋੜ੍ਹਾ ਜਾਣ ਦਾ ਮਨ ਨੀਂ ਕਰਦਾ। ਐ ਜਿਵੇਂ ਟਰੈਵਲਸ ਵਾਲੀ ਬੱਸ ਹੁੰਦੀਆਂ ਨੇ ਐਤੇ ਤੇ ਅਸੀਂ ਸੇਫ ਜਾਂਣੇ ਆ। ਇੱਥੇ ਰਾਤ ਨੂੰ ਸੋਣ ਦੀ ਜੱਗ੍ਹਾ ਵੀ ਬੜੀ ਚੰਗੀ ਹੁੰਦੀ ਏ। ਏਸੀ ਵਾਲੀ ਬੱਸ ਹੁੰਦੀ ਏ।
ਅੱਛਾ। ਐ ਤੇ ਵਧੀਐ ਭੈਣ ਜੀ। ਮੈਂ ਵੀ ਹੁਣ ਆਪਣੇ ਪਰਿਵਾਰ 'ਚ ਐਦੇ-ਐਦੇ ਬਾਰੇ ਦੱਸਾਂਗੀ ਤੇ ਐਧਰੋਂ ਈ ਚੱਲਾਂਗੇ ਆਪਾਂ ਵੀ।
ਹੋਰ ਕੀ ਐ, ਜਗ੍ਹਾ-ਜਗ੍ਹਾ ਦੱਸ ਦਿੰਦੇ ਨੇ ਜਿਵੇਂ ਜਗਾਧਰੀ ਤੋਂ ਨਿਕਲੇਗੀ। ਇਥੋਂ ਯਮੁਨਾ ਨਗਰ, ਉਥੋਂ ਜਿਵੇਂ ਕੁਰਸ਼ੇਤਰ ਹੋ ਗਿਆ। ਐ ਸਭ ਜਗ੍ਹਾ ਨਿਕਲਦੀ ਐ, ਉਹ ਲਿਖ ਦਿੰਦੇ ਨੇ ਅਪਨਾ। ਐਥੋਂ-ਓਥੇ ਜਿਵੇਂ ਹੁੰਦੇ ਨੇ ਨਾ ਲੋਕੀਆਂ ਨੇ ਜਾਣਾ ਹੁੰਦਾ ਤੇ ਐ ਕੈ ਦਿੰਦੇ ਨੇ ਐਸ ਜਗ੍ਹਾ ਤੇ ਆ ਜਾਣਾ ਅਸੀਂ ਤੁਆਨੂੰ ਐਸ ਜਗ੍ਹਾ ਤੇ ਲੈ ਲਾਂਗੇ।
ਅੱਛਾ। ਚੱਲੋ ਵਧੀਆ ਐ ਤੇ ਬੱਚਿਆਂ ਦੀ ਵੀ ਟਿਕਟ ਓਨੀ ਲੱਗਦੀ ਜਿੰਨੀ ਵੱਡਿਆਂ ਦੀ ਲੱਗਦੀ ਏ।
ਹਾਂਜੀ, ਕੀ ਕੈੰਦੇ ਪਏ ਓ?
ਬੱਚਿਆਂ ਦੀ ਟਿਕਟ ਵੀ ਓਨੀ ਲੱਗਦੀ, ਜਿੰਨੀ ਵੱਡਿਆਂ ਦੀ ਲੱਗਦੀ ਏ ਪੱਚੀ ਸੌ ਰਪੇ
ਹਾਂਜੀ, ਜਿਵੇਂ ਚ ਓ ਜ਼ਿਆਦਾ ਦੀ, ਅੱਧੀ ਲੱਗਦੀ ਹੈਗੀ।
ਅੱਛਾ ਜਿਵੇਂ ਹੁਣ ਬੱਚਾ, ਜਿਵੇਂ ਹੁਣ ਬ ਬੱਚਾ ਗੋਦੀ ਚ ਹੈਗਾ
ਹਾਂ, ਓਦੇ ਤੇ ਅੱਧੇ ਲੱਗਣਗੇ ਯਾ ਤੇ ਲੱਗਣਗੇ ਈ ਨੀ। ਜਿਵੇਂ ਹੁੰਦਾ ਨਾ, ਜਿਵੇਂ ਪੰਜ ਸੇ ਛੇ ਸਾਲ ਦਾ ਯਾ ਦੱਸ ਸਾਲ ਦਾ ਬੱਚਾ ਹੋ ਗਯਾ ਓਦੇ ਅੱਧੇ ਲੱਗਦੇ ਨੇ। ਗੋਦੀ ਵਾਲੇ ਬੱਚੇ ਤੇ ਕੀ ਲੱਗਣੇ, ਨਾ ਓਨੇ ਕੁਛ ਖਾਣਾ, ਨਾ ਕੁੱਝ ਕਰਨਾ, ਨਾ ਓਨੇ ਬੈਣਾ।
ਹਾਂ। ਐ ਤਾਂ ਹੈ।
ਹੋਰ ਕੀ।
ਮੈਂ ਵੀ ਫੇਰ ਅਪਣੀ ਫੈਮਿਲੀ ਨਾਲ ਵੀ ਟੂਰ ਵੇਖ ਲਾਂਗੀ ਨਾ ਮੈਂ ਤਾਂ ਪੁੱਛ ਰੀ ਸੀ।
ਚੰਗੀ ਜਗ੍ਹਾ ਓਥੇ ਰੋਕ ਦਿੰਦੇ ਨੇ, ਜਿਵੇਂ ਕਿਸੇ ਨੂੰ ਜਾਣਾ ਹੁੰਦਾ। ਫਰੈਸ਼-ਫਰੂਸ਼ ਹੋਣ ਤੇ ਓ ਚਲ ਜਾਂਦਾ।
ਹਾਂ, ਐ ਤੇ ਜ਼ਰੂਰੀ ਏ ਐਨਾ ਲੰਬਾ-ਐਨਾ ਲੰਬਾ ਸਫ਼ਰ ਹੈਗਾ।
ਹੋਰ ਕੀ, ਸਾਰਾ ਖਾਣਾ ਪੀਣਾ ਦਿੰਦੇ ਨੇ, ਫਰੂਟ-ਫਰਾਟ ਵੀ ਦੇ ਦਿੰਦੇ ਨੇ ਵਿੱਚੇ।
ਅੱਛਾ।
ਹੋਰ ਕੀ।
ਵਧੀਆ-ਵਧੀਆ ਐ। ਹੋਰ ਤੁਸੀਂ ਕਿੱਥੇ-ਕਿੱਥੇ ਗਏ ਓ ਓਨਾਂ ਨਾਲ?
ਮੈਂ ਤੇ ਅੰਬਰਸਰ ਗਈ ਹੋਈ ਆਂ ਵਰਿੰਦਾਵਨ ਗਈ ਹੋਈ ਆਂ ਖਾ ਟੂ ਸ਼ਾਮ ਜੀ ਦੇ ਮੰਦਰ ਗਈ ਹੋਈ ਆਂ ਐੱਥੇ। ਤੇ ਵੈਸ਼ਨੋ ਦਰਬਾਰ ਵੀ ਮੈਂ ਗਈ ਹੋਈ ਆਂ।
ਅੱਛਾ, ਤੇ ਕਰਾਇਆ ਐਨਾਂ ਦਾ ਸੇਮ ਈ ਰੈੰਦਾ ਕੇ ਅਲੱਗ-ਅਲੱਗ ਹੋ ਜਾਂਦਾ।
ਨਈ ਜਿਵੇਂ ਹੁੰਦਾ ਨਾ ਕੀ ਜਾਦਾ ਦੂਰ-ਦੂਰ ਦੇ, ਓਦੇ ਸਾਬ ਨਾਲ ਲੱਗਦਾ ਜਿਵੇਂ ਖਾਟੂ ਸ਼ਾਮ ਦੇ ਬਾਈ ਸੌ ਰਪੇ ਲੱਗ ਜਾਂਦੇ ਨੇ। ਅੰਮਬਸਰ ਦੇ ਦੋ ਹਜ਼ਾਰ ਲੱਗ ਜਾਂਦੇ ਨੇ, ਵੈਸ਼ ਵੈਸ਼ਨੋ ਦੇਵੀ ਦੇ ਜਾਦਾ ਲਗਦੇ ਨੇ ਥੋੜੇ
ਹਾਂ, ਓ ਦੂਰ ਪੈ ਜਾਂਦਾ ਨਾ ਕਾਫ਼ੀ ਦੂਰ ਓ ਤੇ
ਓਥੇ ਤਿੰਨ ਜ਼ਾਰ, ਪੈਂਤੀ ਸੌ ਰਪੇ ਲੱਗ ਜਾਂਦਾ।
ਅੱਛਾ, ਹਾਂ ਓਨਾਂ ਨੇ
ਇੱਕ ਅਮਰਨਾਥ ਦੀ ਯਾਤਰਾ ਗਈ ਸੀ ਐਥੋਂ, ਓ ਦੇ ਵੀ ਐਨਾਂ ਨੇ ਸੱਠ ਸੱਠ ਜ਼ਾਰ ਲਿੱਤੇ ਸੀ ਐੰਝ ਈ ਪੰਤਾਲੀ ਜ਼ਾਰ ਪਤਾ ਨੀ, ਸੱਠ ਠ ਜ਼ਾਰ ਐੰਝ ਈ ਲੱਗੇ ਸੀ।
ਅੱਛਾ, ਸਾਰੇਆਂ ਨੂੰ ਰੋਟਲ ਕਾਰਕੇ।
ਨਈ-ਨਈ, ਓ ਪਰ ਬੰਦੇ ਦਾ ਓ ਜਿਵੇਂ ਫਲਾਈਟ ਤੋਂ ਜਾਂਦੇ ਨੇ ਓਥੇ।
ਅੱਛਾ! ਪੰਤਾਲੀ ਹਜ਼ਾਰ ਰਪੇ ਇੱਕ ਬੰਦੇ ਦਾ।
ਹੋਰ ਕੀ ਪਤਾ ਨੀ ਇੱਕ ਬੰਦੇ ਦਾ ਜਾਂ ਦੋ ਬੰਦੇ ਦੇ ਮਿਲਾ ਕੇ ਜਾਂਦੇ ਨੇ। ਮੈਨੂੰ ਚੰਗੀ ਤਰ੍ਹਾਂ ਯਾਦ ਨੀ ਐ, ਮੈਂ ਗਈ ਨੀ ਹੋਈ ਵੈਸੇ ਪਿੱਛੇ ਗਈ ਸੀ। ਤੇ, ਸਾਡੇ ਰਿਸ਼ਤੇਦਾਰ ਹੀ ਵਿੱਚ ਹੀ ਗਏ ਸੀ।
ਅੱਛਾ।
ਹਾਂਜੀ।
ਮੈਂ ਵੀ ਹੁਣ ਸੁਣਿਆ ਆਪਣੇ ਨੇੜੇ ਤੋਂ ਕੋਈ ਅਐ ਉਜੈਨ ਦੀ ਯਾਤਰਾ ਈ ਗਈ ਸੀ। ਤੇ ਉਹਨਾਂ ਦੇ ਓਦੇ ਵੀ ਉਹਦੇ ਵੀ ਪੱਚੀ ਸੌ ਰੁਪਏ ਲਿੱਤੇ ਸੀ ਇਹਨਾਂ ਨੇ ਹੁਣੇ ਮੈਨੂੰ ਯਾਦ ਆਇਆ ਤੁਸੀਂ ਦੱਸਿਆ ਤੇ। ਉਦੋਂ ਵੀ ਕਹਿੰਦੀ ਪਈ ਸੀ ਕੋਈ ਬਾਸ ਹਾਂਜੀ ਤੇ ਉਹਨਾਂ ਦਾ ਛੇ ਦਿਨ ਦਾ ਟੂਰ ਹੈਗਾ ਸੀ ਉਹਦਾ
ਅੱਛਾ, ਤੇ ਪੱਚੀ ਸੌ ਤੇ ਬੜੇ ਘੱਟ ਹੈਗੇ ਨੇ ਐ।
ਛੇ ਦੀਨ ਪੰਜ ਰਾਤਾਂ ਦਾ ਟੂਰ।
ਠੀਕ ਹੈ ਏਹ ਤੇ ਬੜੀ ਚੰਗੀ ਗੱਲ ਹੈਗੀ ਅਸੀਂ ਵੀ ਚੱਲਾਂਗੇ ਫੇਰ।
ਹਾਂਜੀ, ਉਜੈਨ ਵੀ ਮਹਾਾਂਕਾਲ ਦਾ ਮੰਦਿਰ ਹੈਗਾ ਨਾ।
ਹਾਂਜੀ-ਹਾਂਜੀ-ਹਾਂਜੀ ਪਤਾ ਹੈ ਮੈਨੂੰ। ਹਾਂਜੀ
ਚਲੋ ਠੀਕ ਹੈ ਫੇਰ ਭੈਣ ਜੀ, ਕਰਦੀ ਹਾਂ ਮੈਂ, ਤੁਹਾਡਾ ਪਲੈਨ ਪਲੈਨ ਬਣੇਗਾ ਮੈਨੂੰ ਦੱਸਣਾ ਮੇਰਾ ਮੈਂ ਤੁਹਾਨੂੰ ਦੱਸਦਾ ਗੀ।
ਹਾਂਜੀ- ਹਾਂਜੀ ਜ਼ਰੂਰ ਬਸ ਬੱਚਿਆਂ ਦੇ ਪੇਪਰ ਪੂਪਰ ਨਾ ਹੋਣ ਵੇਖ ਕੇ ਦੱਸਣਾ ਤੁਸੀਂ ਵੀ।
ਹਾਂਜੀ ਠੀਕ ਏ ਜੀ
ਠੀਕ ਹੈ ਸਤਿ ਸ਼੍ਰੀ ਅਕਾਲ।